ਹੈਲੋ।
ਸਸ਼੍ਰੀ ਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ-ਚਾਲ ਨੇ?
ਵਧੀਆ ਜੀ, ਤੁਸੀਂ ਸੁਣਾਓ।
ਬਸ ਵਧੀਆ, ਠੀਕ-ਠਾਕ। ਕੀ ਕਰਦੇ ਸੀ?
ਹੁਣੇ ਮੈ ਅਹ, ਪ੍ਰੈਸ ਕਰਦੀ ਪਈ ਸੀ।
ਪ੍ਰੈੱਸ ਕਰਦੇ ਪਏ ਸੀ, ਓਕੇ ਕਰ ਲਈ ਤੁਸੀਂ ਪ੍ਰੈੱਸ?
ਨਈ-ਨਈਂ ਹਲੇ, ਹਜੇ ਰੈਂਦੀ ਐ।
ਅੱਛਾ, ਅਜੇ ਰੈਂਦੀ ਐ, ਓਕੇ।
ਹਾਂਜੀ-ਹਾਂਜੀ।
ਹੋਰ ਸੁ, ਹੋਰ ਸੁਣਾਓ।
ਹਾਂਜੀ, ਵਧੀਆ ਜੀ। ਘਰੇ ਸਭ ਵਧੀਆ ਜੀ।
ਚਲੋ ਵਧੀਆ ਈ ਚਾਈਦਾ ਜੀ, ਸਭ ਵਧੀਆ ਇਕਦਮ। ਠਾਕ, ਵਾਹਿਗੁਰੂ ਦੀ ਕਿਰਪਾ ਵਾ, ਸਭ ਵਧੀਆ।
ਵਧੀਆ ਵਧੀਆ ਹੋਣੀ ਚਾਈਦੀ ਐ।
ਹਾਂਜੀ, ਹੋਰ ਕੀ ਬਣਾ ਲਿਆ ਅੱਜ?
ਅੱਜ ਮੈਂ ਬਣਾਣੇ ਐ, ਕਰੇਲੇ।
ਓ ਮਾਈ ਗੌਡ, ਮਾਈ ਫੇਵਰਟ।
ਸੇਮ, ਉਹ ਮਾਏ ਕੋ ਵੀ ਬਸ, ਆਪ
ਮੈਨੂੰ ਬੋ, ਮੈਨੂੰ ਬੋ ਪਸੰਦ ਆ।
ਅੱਛਾ, ਮੈਂਨੂੰ ਵੀ ਪਸੰਦ ਐ, ਵਧੀਐ।
ਹਾਂਜੀ-ਹਾਂਜੀ, ਫੇਰ ਕਰਲੇ ਕਰੇਲੇ ਖਾ ਕਰੇਲੇ ਖਾਣ ਚ ਕੋੜੇ ਜ਼ਰੂਰ ਹੁੰਦੇ ਆ
ਹਾਂਜੀ-ਹਾਂਜੀ।
ਟ ਓਦਾ ਇੱਕ ਜੇ ਓਨੂੰ ਪ੍ਰੋਪਰ ਬਣਾਏ ਜਾਨ, ਤਰੀਕੇ ਨਾਲ ਤਾਂ ਬੋਤ ਵਧੀਆ ਲੱਗ
ਜੀ, ਹਾਂਜੀ-ਹਾਂਜੀ, ਬਿਲਕੁਲ ਜੀ।
ਵੈਸੇ ਰਸੀਪੀ ਕੀ ਹੁੰਦੀ, ਓਦੀ ਵੀ?
ਹਾਂਜੀ, ਰੈਸਪੀ ਮੈਂ ਥੋਨੂੰ ਦੱਸਦੀ ਆਂ ਹੁਣੇਈ।
ਤੁਸੀਂ ਆਪ ਬਣਾਦੇ ਓ, ਤੁਹਾਡੀ ਮਾ ਮੰਮਾ ਬਣਾਂਦੇ ਆ?
ਨਈਂ, ਮੈਂ ਈਂ ਬਨਾਣੀ ਆਂ ਘਰ ਚ। ਇੱਥੇ ਤੇ ਮੈਂ ਸੱਸ ਕੋਲੇ ਰੈਂਦੀ ਆਨਾ। ਤੇ ਮੈਂ ਏਥੇ ਮੈਂ ਈ ਬਣਾਣੀ ਆ, ਤੇ ਘਰ ਮੰਮਾ ਬਣਾਦੇ ਸੀ, ਤੇ ਮੈਨੂੰ ਆਂਦੇ ਐ, ਹਾਂਜੀ। ਦੋ ਤਰ੍ਹਾਂ ਦੇ ਬਣਦੇ ਐ ਨਾ।
ਠੀਕ ਐ ਜੀ।
ਹਾਂਜੀ, ਤੇ ਆਪਾਂ ਜੇ ਕੌੜੇ ਲੱਗਦੇ ਐ ਨਾ ਤੇ ਪੈਲੇ ਨਾ ਇੱਕ ਘੰਟਾ ਪੈਲੇ, ਏਨੂੰ ਕਾਟ ਕੇ ਤੇ ਨਮਕ ਲਾ ਕੇ ਰੱਖ ਦੋ, ਘੰਟੇ ਚ ਯਾ ਫਿਰ ਮਤਲਬ ਕਿ ਅਸ ਜ ਜਿਦਾਂ ਆਪਾਂ ਸੂਆ ਲੈ ਲੈਂਨੇ ਆ ਕਰੇਲੇ ਤੇ ਉ
ਹਾਂਜੀ।
ਉਸੀ ਟੈਮ ਕਾਟ ਲੈਣੇ ਚਹੀਏ ਤੇ
ਓਕੇ।
ਅ ਫਿਰ ਅਮ
ਧੁੱਪੇ ਮਤਲਬ ਇੱਕ ਘੰਟੇ ਰੱਖ ਦੋ ਨੂੰ, ਘੰਟਾ ਨਾ, ਧੁੱਪੇ ਰੱਖ ਕੇ
ਰੱਖਣਾ, ਧੁੱਪੇ ਨੀ ਰੱਖਣਾ, ਏਦਾਂ ਹੀ ਰੱਖ ਦੋ। ਘਰ ਚ ਹੀ, ਰਸੋਈ ਚ ਹੀ ਰੱਖਦੋ ਕਿਤੇ ਵੀ ਰੱਖਦੋ ਹਨਾ। ਹਾਂਜੀ। ਤੇ
ਤੇ ਜੇ ਨਾ ਨਮਕ ਉਦੇ ਵਿੱਚ ਪਾ ਦੀ ਤੇ ਉਦਾ ਕੌੜਾਪਨ ਖਤਮ ਹੋ ਜਾਂਦਾ ਸੀ
ਹਾਂਜੀ - ਹਾਂਜੀ, ਹਾਂਜੀ- ਹਾਂਜੀ ਹੋਰ ਤੋ ਕੇ ਨਾ ਅੱਛੇ ਅ ਚੰਗੀ ਤਰਾਂ ਤੋ ਕੇ, ਤੇ ਓਦਾ ਜੋ ਕੌੜਾ ਪਨ ਏ ਨਾ ਸਾਰਾ ਨਿਕਲ ਜੂਗਾ। ਨਮਕ, ਹਾਂਜੀ ਨਮਕ ਤੇ ਨਾਲ। ਤੇ ਫਿਰ ਬਾੱਚ ਆਪਾਂ ਫਰਾਈ ਕਰਕੇ ਹਨਾ ਫਰਾਈ ਕਰਕੇ ਬਨਾਂਦੇ ਐ। ਫਰਾਈ ਕਰਕੇ ਫਿਰ ਪਯਾਜ ਵਗੈਰਾ ਜੈਸੇ ਹੂੰ ਕਾਟ ਕੇ ਮਸਾਲਾ ਜੈਸੇ ਆਪਾ ਸਿੰਪਲ ਸਬਜ਼ੀ ਬਣਾਂਦੇ ਨਾ ਓਦਾਂ ਈ ਇਸਦਾ ਸ ਹਾਂਜੀ- ਹਾਂਜੀ
ਪਯਾਜ ਵੈਰਾ ਕੱਟ ਕੇ ਤੇ ਹਾਂਜੀ -ਹਾਂਜੀ। ਮੈਡ ਮੈਂ ਸੁਨਿਆ ਕਿ ਏਸ ਤੇਲ -ਤੇਲ ਤੇਲ- ਤੇਲ ਦੇ ਵਿੱਚ ਬਨਦੀ ਹਨਾ ਕਿ ਪਾਨੀ ਵਗੈਰਾ ਪਾਨਾ ਪੈਂਦਾ ਵਾ ਵਿਚ।
ਨਾ ਨਾ ਨਾ ਨਾ ਨਾ ਪਾਨੀ ਨੀ ਪਉਨਾ
ਅੱਛਾ।
ਪਾਨੀ ਨੀ ਪਾਨਾ। ਹਾਂਜੀ ਤੇ ਉ ਤੋਂ ਫੇਰ ਬਨਜੂਗੀ ਤਰੀ ਵਾਲੇ ਹੋਲੇ ਚੰਗੇ ਹਾਂਜੀ।
ਪਤਾ ਜੇ ਡਰਾਈ ਬਨਾਨੇ ਆ ਤਾਂ ਕੱਲਾ ਤੇਲ ਈ ਆ, ਤੇਲ ਯੂਜ ਕਰੀਏ ਕੱਲਾ।
ਹਾਂਜੀ, ਹਾਂਜੀ। ਫਰਾਈ ਕਰਨ ਮਤਲਬ ਕਿ ਫਰਾਈ ਕਰਲੋ ਪਹਲੇ। ਜੇ ਆਪਾਂ ਬਣਾਂਦੇ ਆ ਨਾ ਪਹਲੇ ਹਾਂਜੀ। ਫਰਾਈ ਕਰਕੇ ਤੇ ਨਿਕਾਲ ਲੋ ਕੜਾਈ ਚੀ। ਨਿਕਾਲ ਕੇ ਤੇ ਫੇਰ ਆਪਾਂ ਪਯਾਜ ਪੂਲ ਲੈਂਦੀ ਏ ਤੇ ਮਿਰਚਾਂ- ਮਿਰਚਾਂ ਜੇੜੀ ਜੇ ਵੀ ਆਪਾਂ ਜੋ ਵੀ ਪਾਈ ਦਾ ਹੁੰਦੈ ਨਾਂ ਹਾਂਜੀ ਤੇ ਥੋੜਾ ਸਾ ਆਮਚੂਰ ਪਾ ਲੈਂਦੇ ਏ।
ਓਕੇ।
ਹਾਂਜੀ ਅਮਚੂਰ ਨਾਲ ਕੀ ਹੁੰਦਾ ਜੇ ਜੋ ਕੌੜਾ- ਕੋੜਾ ਰੇੈ ਜਾਂਦੈ ਨਾ ਥੋੜਾ ਜਾ ਵੀ ਓ ਵੀ ਲਿਕਲ ਜੁੰਗਾ।
ਵੈਰੀ ਗੁੱਡ। ਏ ਤਾਂ ਮੈਨੂੰ ਪਤਾ ਈ ਸੀ ਵੀ ਅਮਚੁਰ ਵੀ ਪਾਂਦੇ ਏਦੇ ਚ। ਪਰ ਮੈਂ ਆਪਨੀ ਮੰਮਾ ਨੂੰ ਆਪਨੀ ਮੰਮਾ ਨੂੰ ਦੱਸੋਗਾ ਮੈਂ ਕੀ ਏ ਚ ਆਮ ਚੂਰ ਵੀ ਪੈਂਦਾ ਵਾ। ਹੁਣ ਕੋੜਾਪਨ ਖਤਮ ਹੋ ਜੂ।
ਹਾਂਜੀ। ਥੋੜਾ ਜਾ ਪੈਂਦੈ ਉਦੇ ਚ ਮਤਲਬ ਕਿ ਲੱਗਦਾ ਨੀ ਹੈ ਫਿਰ ਕਰੇਲੇ ਕੜਵੇ ਨੀ ਲੱਗਦੇ। ਮੈਂ ਬਣਾਏ ਸੀ ਮੰਮੀ ਨੂੰ ਬੜੇ ਪਸੰਦ ਆਈ ਸੀ। ਪਿੱਛੋ ਵੀ
ਓ ਵੈਰੀ ਗੁੱਡ, ਫੇਰ ਤਾਂ ਮੇਰੇ ਵਾਸਤੇ ਵੀ ਤੁਸੀਂ ਬਣਾ ਕੇ ਭੇਜਿਓ, ਇੱਕ ਵਾਰ।
ਹਾਂਜੀ, ਹਾਂਜੀ ਜ਼ਰੂਰ, ਤੇ ਆਪਾਂ ਏ, ਏ ਤੇ ਹੋਗੇ ਸਿੰਪਲ ਜੇ ਆਪਾਂ ਜੇ ਹਾਂਜੀ-ਹਾਂਜੀ ਕਟਿੰਗ ਵਾਲੇ ਇੱਕ ਹੁੰਦੇ ਆ ਭਰਕੇ ਹਾਂਜੀ, ਓਦਾ ਮਸਾਲਾ ਹਾਂਜੀ, ਓਦਾ ਮਸਾਲਾ ਸੁੱਕਾ ਸੁੱਕ ਆਪਾਂ ਬਣਾਈ ਦਾ ਹੁੰਦਾ, ਓਸ ਚ ਵੀ ਨਾ ਅੰਬਚੂਰ ਪਾ ਕੇ ਕੇ ਸਾਰਾ ਕੁਛ, ਹਨਾ ਪਿਆਜ ਲ ਆਪਾਂ ਲਸਨ, ਅਦਰਕ ਏਸਦਾ ਪੇਸਟ ਬਣਾ ਕੇ ਸੁੱਕਾ-ਸੁੱਕਾ ਜਾ ਤੇ ਪੈਲੇ, ਕਰੇਲੇ ਨੂੰ ਫਰਾਈ ਕਰਨਾ ਤੇ ਜਿਵੇਂ ਵੱਡੇ ਕਰੇਲੇ ਫਰਾਈ ਕਰਨੇ ਆ, ਤੇ ਹਾਂਜੀ, ਓ ਫਰਾਈ ਕਰਕੇ ਤੇ ਓ ਜੋ ਮਸਾਲਾ ਹੁੰਦਾ, ਠੰਡਾ ਹੋਜੂਗਾ ਨਾ ਠੰਡੇ ਹੋਣ ਤੇ ਬਾਦ, ਭਰਨੇ ਆ ਓ ਚ
ਓਕੇ ਸਟਫ ਕਰ ਦੇਣੇ, ਮਤਲਬ ਭਰ ਕੇ ਨਾ।
ਹਾਂਜੀ ਭਰਨੇ ਆ, ਓਹਦੇ ਵਿੱਚ।
ਤੇ ਜੇੜੇ ਕਰੇਲੇ-ਕਰੇਲੇ ਮੇਰੀ ਗੱਲ ਤੋਂ ਸੁਣੋ ਪੈਲਾਂ ਕਰੇਲੇ ਜੇੜੇ ਹੁੰਦੇ ਆ, ਜੇੜੇ ਸਾਬਤ ਕਰੇਲੇ ਹੁੰਦੇ ਆ, ਓਦੀ ਕਟਿੰਗ ਕਰਕੇ ਜੇੜਾ ਇੰਟਰਨਲ, ਓਦੇ ਅੰਦਰਲੇ ਪਾਸੇ। ਤੇ ਜੇੜਾ ਓ ਭਰਿਆ ਹੁੰਦਾ ਵਾ ਕੀ ਬੋਲਦੇ ਆ, ਓ ਬਾਰ ਕੱਢਣਾ ਹੁੰਦਾ ਸਾਰਾ ਖਾਲੀ ਕਰਨਾ ਹੁੰਦਾ ਉਹਨੂੰ।
ਹਾਂਜੀ-ਹਾਂਜੀ, ਜੇੜਾ ਓਦੇ ਵਿੱਚ ਬੀਜ ਹੁੰਦੇ ਐ। ਤੇ ਉੱਪਰ ਛਿਲਕੇ ਹੁੰਦੇ ਐਤੇ ਓ ਛਿੱਲ ਕੇ। ਤੇ ਜੇੜੇ ਬੀਜ ਹੁੰਦੇ ਓ ਨਿਕਾਲ ਕੇ ਅੱਛੇ ਸੇ ਹਨਾ, ਚੰਗੀ ਤਰ੍ਹਾਂ ਨਿਕਾਲ ਕੇ ਤੇ ਆਪਾਂ ਫੇਰ ਉਹਨੂੰ ਸਾਫ਼ ਕਰਕੇ ਤੇ ਓ ਵੀ ਏਦਾਂ ਈ ਰੱਖਣੇ ਆ ਜੇ ਨਮਕ ਪਾ ਕੇ ਤੇ ਘੰਟਾ ਰੱਖਲੋ ਹਨਾ, ਘੰਟਾ ਰੱਖ ਕੇ ਉਹਨੂੰ ਵੀ ਐ ਤੇ ਐਨੂ ਚਨਨੀ ਚ ਪਾ ਕੇ, ਅੱਛੀ ਚੰਗੀ ਤਰ੍ਹਾਂ ਧੋ ਲਈਏ, ਪੈਲੇ ਆਪਾਂ ਧੋ ਲਈਏ ਜੇ ਹਾਂਜੀ ਜੇੜਾ ਓ ਨਮਕ ਪਾਇਆ ਸੀ, ਓ ਸਾਰਾ ਨਿਕਲ ਜੂਗਾ।
ਠੀਕ ਐ ਜੀ, ਓਦਾ ਕੋੜਾਪਨ ਖਤਮ ਹੋਜੂ। ਥੋਡੇ ਕੈਣ ਦਾ ਮਤਲਬ ਐ।
ਕੋ ਹਾਂਜੀ, ਓਦਾ ਕੋੜਾਪਨ ਖ
ਅਤੇ ਓ ਓਤੋਂ ਬਾਦ ਫੇਰ ਅਸੀਂ ਉਹਨੂੰ ਸਟੱਫ ਕਰਨਾ ਵਾ। ਜੇੜਾ ਤੁਸੀਂ ਮਸਾਲਾ ਤੁਸੀਂ ਤਿਆਰ ਕਰਦੇ ਓ, ਘਰੇ। ਮਤਲਬ ਪਿਆਜ ਪਊਜ ਕੱਟ ਕੇ, ਲਸਣ ਕੱਟ ਕੇ ਜਾਂ ਆਮਚੂਰਥੋੜਾ ਬੋਤ ਪਾ ਕੇ, ਓ ਮਿਕਸ
ਹਾਂਜੀ, ਓ ਦੇ ਲਈ ਨਾ ਬਰੀਕ ਮਸਾਲਾ ਬਣਾਇਆ। ਓ ਜੇ ਆਪਾਂ ਕੱਟ ਕੇ ਬਣਾਂਦੇ ਆ, ਬਰੀਕ-ਬਰੀਕ ਸਾਂ ਆਪ ਭਰ ਕੇ ਬਣਾਂਦੇ ਆ ਯਾ ਅਲੱਗ-ਅਲੱਗ ਮਸਾਲਾ ਹੁੰਦਾ ਐ, ਏਦਾ ਨਾ।
ਹਾਂਜੀ।
ਹਾਂਜੀ।
ਅੱਛਾ-ਅੱਛਾ, ਓ ਵੀ ਮ ਮਤਲਬ ਦੂਜੇ ਮਸਾਲੇ ਪੈਂਦੇ ਜੇੜੇ, ਏ ਕੀ ਬੋਲਦੇ ਪੱਕੇ ਮਸਾਲੇ।
ਹੂੰ, ਮਰਜ਼ੀ ਹੁੰਦੀ ਐ, ਓ ਦੇ ਨਈ, ਨਈ, ਨਈ ਮਰਜ਼ੀ ਹੁੰਦੀ ਐ, ਓ ਤੋਂ ਕਈਆਂ ਨੂੰ ਪਸੰਦ ਹੁੰਦੇ ਐ। ਹਾਂਜੀ, ਕਈਆਂ ਨੂੰ ਪਸੰਦ ਹੁੰਦੇ ਐ ਤੇ ਕਈਆਂ ਨੂੰ ਨਈ ਵੀ ਹੁੰਦੇ। ਤੇ ਸਾਡੇ ਘਰ ਤਾਂ ਮਸਾਲੇ ਘੱਟ ਈ ਖਾਂਦੇ, ਕਿਉਂਕਿ ਏ ਨਾ ਏਹ ਏਨੀ ਗਰਮੀ ਪੈ ਰਹੀ ਐ। ਤੇ ਹੋਰ ਹਾਂਜੀ, ਖਰਾਬ ਹੋ ਜਾਂਦੈ। ਗਰਮ ਮਸਾਲ ਅ ਜੇਸੇ ਗਰਮ ਮਸਾਲੇ ਹੁੰਦੇ ਆ, ਓਦੇ ਨਾਲ ਪੇਟ ਖ਼ਰਾਬ ਹੋ ਜਾਂਦੈ, ਐਸੀਡਿਟੀ ਬਣ ਜਾਂਦੀ ਐ ਹਨਾ, ਤੇ ਐਸੀ ਹੋ ਜਾਂਦੈ। ਹੁੰਦੀ ਗੈਸ ਬਣ ਜਾਂਦੇ ਆ ਗਰਮ ਵੀ ਹੁੰਦੇ ਐ ਨਾਂ, ਕਰੇਲੇ ਬੋਤ ਗਰਮ, ਹਾਂਜੀ।
ਹਾਂ, ਬਿਲਕੁਲ ਸਹੀ ਗੱਲ ਕੈ ਰੇ, ਬਹੁਤ ਜਾਦਾ ਗਰਮ ਹੁੰਦੇ ਆ।
ਹਾਂਜੀ, ਬਉਤ ਜਾਦਾ ਗਰਮ ਹੋ ਜਾਂਦੇ। ਪੈਲੇ ਗਰਮ ਹੋ ਜਾਂਣਗੇ, ਫੇਰ ਤੋਂ ਅਹ ਕਰੇਲੇ ਖਾਣੇ, ਤੁਸੀਂ ਕਰੇਲੇ ਖਾਣੇ ਭੁੱਲ ਜੋਗੇ, ਮੈਂ ਨੀ ਖਾਣੇ ਕਰੇਲੇ। ਹੰ, ਟੇਡ ਖ਼ਰਾਬ ਹੋ ਗਯਾ।
ਬਿਲਕੁਲ ਹਾਂ ਟੇਡ ਚ ਗਰਮੀ ਕਰ ਦਿੰਦੇ ਆਨਾ ਹਾਂ, ਬਿਲਕੁਲ ਪੁਆਇੰਟ ਤੁਆਡਾ ਬਿਲਕੁਲ ਸਈ ਐ। ਮੈਂ ਮੈਂਹੈ ਟੀਡ ਚ ਗਰਮੀ ਕਰਦੇ ਐ, ਮੈਂਹੈ ਤੁਆਡਾ ਪੋਂਇੰਟ ਬਿਲਕੁਲ ਸਈ ਆ।
ਹਾਂਜੀ-ਹਾਂਜੀ, ਹਾਂਜੀ ਗਰਮੀ ਓ ਗਰਮ ਹੁੰਦੇ ਨਾ, ਤਾਂ ਕਾਰਕੇ।
ਹਾਂਜੀ, ਬਿਲਕੁਲ ਤੁਸੀਂ ਮੇਨੂੰ ਟੂ ਟਾਈਪਸ ਦੇ ਕਰੇਲੇ ਬਣਾਨੇ ਸਿਖਾਤੇ ਆ, ਮਤਲਬ ਮੈਂ ਹੁਨ ਘਰੇ ਖੁੱਦ ਬਣਾ ਸਕਦਾ ਵਾ, ਇੱਕ ਵਾਰ ਟਰਾਈ ਕਰ ਸਕਦਾ ਵਾਂ ਹਨਾ, ਤੁਸੀਂ
ਸਕਦੇ ਓ ਤੁਸੀਂ, ਥੋਡੀ ਵਾਈਫ ਵੀ ਖੋ ਖੋਸ਼ ਹੋਜੋਗੀ।
ਤੇ ਮੈਂ ਤੇ, ਮੈਂ ਤੇ, ਮੈਂ ਤਾਂ ਅਨਮੈਰਿਡ ਆ ਵੈਸੇ।
ਕੋਈ ਨੀ ਜਦੋਂ ਹੋਊਗੇ ਤੇ ਓਦੋਂ' ਤੋ ਖੁਸ ਹੋਜੂ ਗੀਨਾ।
ਬਣਾ ਓਨੂੰ, ਬਣਾ ਓਨੂੰ ਦੱਸ ਸਕਦਾ ਗਾਈਡ ਕਰ ਸਕਦਾ, ਏ ਗੱਲ ਥੋੜੀ ਸਈ ਐ।
ਓਨੂੰ ਸਰਪ੍ਰਾਈਜ਼ ਦੇਣਾ ਤੁਸੀ।
ਓਕੇ, ਫੇਰ ਓਨੂੰ ਦੱਸੂਗਾ ਵੀ ਕਿ ਵੀ ਮੈਨੂੰ ਗਾਈਡ ਕਿੰਨੇ ਕੀਤਾ ਸੀ, ਮੇ ਟੀਚਰ ਕੌਣ ਸੀ ਮੇਰੇ, ਸੈਫ ਕੌਣ ਸੀ ਹਨਾ, ਦੱਸਣਾ ਫੇਰ ਦੱਸਣਾ ਪੈਣਾ ਓਨਾਂ ਨੂੰ ਫੇਰ।
ਹਾਂਜੀ-ਹਾਂਜੀ, ਬਿਲਕੁਲ ਬਤਾਨਾ।
ਏਕ ਮੈਡਮ ਸੀ ਓਨਾਂ ਸੈਫ ਦਾ ਕੋਰਸ ਕੀਤਾ ਹੋਇਆ ਸੀ, ਹੋਟਲ ਮੈਨੇਜਮੈਂਟ ਦਾ ਓ ਕੁਕਿੰਗ ਬੋਤ ਸੋਣੀ ਕਰਦੇ ਸੀ, ਓਨਾ ਗਾਈਡ ਕੀਤਾ ਕਿੱਦਾਂ ਕਰੇਲੇ ਬਣਾਈ ਦੇ, ਕੀ ਰੈਸਪੀ ਹੁੰਦੀ ਓਦੀ।
ਹਾਂਜੀ-ਹਾਂਜੀ, ਮੈਂ ਬਿਟੀਸ਼ਨ ਕੀ ਵੀ ਜੋਬ ਕਰਤੀ ਥੀ ਪੈਹਲੇ। ਤੋ ਅਭੀ ਤੋਂ ਮੈਂ ਜੈਸੇ ਘਰ ਮੇ ਰੈਹਤੀ ਹੁੰ, ਘਰ ਮੇ ਹੀ ਰੈਹਤੀ ਹੂ ਅਬ ਤੋਂ। ਪੈਲੇ ਜੋਬ ਵਗੈਰਾ ਕਰਤੀ ਥੀ, ਹਾਂਜੀ-ਹਾਂਜੀ।
ਏ ਹੁਣ ਘਰੇ ਰੈਂਦੀ ਆ।
ਓਕੇ ਚਲੋ ਵਧੀਆ, ਘਰੇ ਰੈ ਕੇ ਜੇ ਤੁਸੀ ਐਕਟੀਵਿਟੀ ਕਰਦੇ ਰੈਨੇ ਓ, ਮਤਲਬ ਵਧੀਆ-ਵਧੀਆ ਫੂਡ ਬਣਾ ਕੇ ਆਪਣੇ ਘਰਦਿਆਂ ਨੂੰ ਦਿੰਨੇ ਓ, ਤੁਆਡੇ ਹਬੀ ਵੀ ਹੈ ਫ੍ਰੀ ਹੋ ਜਾਂਦੇ ਜਲਦੀ, ਹਨਾਂ।
ਹੋਰ ਵੀ ਹੁੰਦੀ ਐ ਰੇਸਪੀ, ਹੋਰ ਵੀ ਦੱਸ ਦਾਂਗੀ ਥੋਨੂੰ।
ਜੀ-ਜੀ, ਬਿਲਕੁਲ-ਬਿਲਕੁਲ, ਕੋਈ ਚੱਕਰ ਈ ਨਈਂ। ਅੱਜ ਤਾਂ ਏ ਅੱਜ ਦੇ ਲਈ ਤਾਂ ਵੈਸੇ ਏ ਇਨਫ਼ ਹੈਗੀ ਆ।
ਹਾਂਜੀ ਯੇ ਇਨਾਫ਼ ਐ ਹਾਂਜੀ-ਹਾਂਜੀ ਨੇ ਇੱਕ ਦਿਨ 'ਚ ਮੈਂ ਤੁਹਾਨੂੰ ਸਾਰਾ ਸਿਖਾ ਦਾਂਗੀ ਨਾ ਤੁਸੀ ਨਾ ਸਿਖ ਕੇ ਜਾਓਗੇ ਇੱਕ ਦਿਨ 'ਚ ਨਈ-ਨਈ ਭੁੱਲ ਜਾਓਗੇ ਤੁਸੀਂ।
ਭੁੱਲ ਜਾਓਗੇ, ਹਾਂ ਭੁੱਲ ਜਾਓਗੇ ਤੁਸੀ ਕਿਦਾ ਕਹਿੰਦੇ ਭੁੱਲ ਜਾਓਗੇ ਫੇਰ ਤੁਸੀਂ
ਹਾਂਜੀ ਸਿੱਖ ਨੀ ਜਾਓਗੇ, ਭੁੱਲ ਜਾਓਗੇ, ਕੀ ਦਸਿਆ ਸੀ ਅਸੀਂ ਕੀ-ਕੀ ਕੀ 'ਚ ਕੀ ਪਾਣਾ ਤੇ ਕੀਚ 'ਚ ਕੀ ਪਾਣਾ, ਤੁਹਾਨੂੰ ਪਰ ਪਤਾ ਨੀ ਲੱਗੂਗਾ।
ਹਾਂ ਹਾਂ ਬਿਲਕੁਲ, ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਸਿੱਖਣਾ ਪੈਣਾ ਮੈਨੂੰ
ਹਾਂਜੀ ਪਹਿਲੇ ਤੁਸੀਂ ਕਰੇਲੇ ਬਣਾਣੇ ਐ ਹਨਾ।
ਓਕੇ!
ਹੂੰ ਫਿਰ ਕੋਈ ਹੋਰ ਦੱਸਾਂਗੀ। ਰੈਸਪੀ ਆਪ ਨੂੰ ਹਨਾ, ਹਾਂਜੀ।
ਜੀ। ਚਲੋ ਠੀਕ ਆ ਮੈਮ ਸਤਿ ਸ਼੍ਰੀ ਅਕਾਲ, ਰੱਖੋ ਤੁਸੀਂ ਧਿਆਨ। ਬਾਏ, ਬਾਏ।
ਠੀਕ ਆ ਜੀ, ਓਕੇ।
ਓਕੇ ਬਾਏ।